ਹੈਲੋ, ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ
ਹੋ ਵਧੀਆ ਜੀ ਵਧੀਆ ਤੁਸੀਂ ਦੱਸੋ ਠੀਕ ਹੋ?
ਜੀ ਬੌਤ ਵਧੀਆ ਜੀ। ਮੈਂ ਤੁਹਾਡੇ ਨਾਲ ਗੱਲ ਕਰਦੀ ਪੀ ਥਾਡੇ ਨਾਲ। ਅਸੀਂ ਨਾ ਮੇਰਾ ਨਾ ਐਚੁਲੀ ਬਿਮਾਰ ਬੌਤ ਰੈਣ ਲੱਗ ਗੀ ਆ ਮੈਂ। ਸਰੀਰ ਨਾ ਪੈਲਾਂ ਤਾਂ ਮੈਂ ਪਾਰਕ ਜਾਂਦੀ ਸੀ, ਸੈਰ ਕਰਦੀ ਸੀ। ਸੀ ਕਸਰਤ ਕਰਦੀ ਸੀ, ਸਭ ਕੁਛ ਕਰਦੀ ਸੀ। ਦੌੜਦੀ ਵੀ ਸੀ। ਔਨਾਂ ਕੁੱਛ ਬਿਮਾਰ ਕਰਕੇ, ਕੋਈ ਬਿਮਾਰੀ ਲੱਗ ਜਾਂਦੀ ਏ, ਕੁਛ ਹੋ ਜਾਂਦੈ। ਤੇ ਬੈਡ ਜੋਗੀ ਰੈ ਜਾਂਣੀ ਆ, ਏਨੀ ਔਖੀ ਹੁੰਣੀ ਆ ਸਮਝ ਨੀ ਆੰਦੀ ਕੀ ਕਰਾ? ਰੋਜ਼ਾਨਾ ਜੇੜੀ ਚੀਜ਼ ਨੂੰ ਅਪਣਾਣ ਦੀ ਕੋਸ਼ਿਸ਼ ਕਰਦੀ ਆ ਕਿ ਨਹੀਂ ਮੈਂ ਹੁਣ ਮੈਂ ਦੁਬਾਰਾ ਤੋਂ ਕਰਾਂ ਸ਼ੁਰੂ। ਫਿਰ ਹੋ ਨੀ ਪਾੰਦਾ ਆਲਸ ਆ ਜਾਂਦੈ ਸਰੀਰ ਨੂੰ।
ਨਹੀਂ ਜੀ, ਦੇਖੋ ਹਾਂਜੀ ਨਹੀਂ ਓਹ ਤਾਂ ਦੇਖੋ ਹੈਗਾ ਹੀ ਜੀ। ਆਪਾਂ ਨੂੰ ਕਸਰਤ ਤਾਂ ਬੌਤ ਹੀ ਜ਼ਰੂਰੀ ਹੈ ਫਿਟਨੈਸ ਵੀ ਆਪਾਂ ਨੂੰ ਰਖ ਰੱਖਣੀ ਬ੍ਹੌਤ ਜੂਰੀ ਏ, ਔਦੀ ਸਿ਼ਜ ਆਪਣਾ ਮਨੁੱਖੀ ਸਰੀਰ ਸਵਸਥ ਰਹੇਗਾ ਤੇ ਤੰਦਰੁਸ ਗਾ ਤੇ ਤਾਂ ਆਪਾਂ ਜੇੜੇ ਦਿਨ ਭਰ ਦੇ ਕੰਮ ਵੀ ਤਾਂ ਹੀ ਕਰ ਪਾਵਾਂਗੇ ਭੱਜ-ਭੱਜ ਕੇ। ਨੀ ਤਾਂ ਆਪਣੇ ਕੋਲ ਕੰਮ ਕਿੱਥੇ ਹੋਣੇ ਐ?
ਬਿਲਕੁਲ ਸਹੀ ਗੱਲ ਐ।
ਕਸਰਤ ਤਾਂ ਇੱਕ ਤੰਦਰੁਸਤ ਜੀਵਨ ਦਾ ਵਰਦਾਨ ਐ। ਏਨੂੰ ਜੇ ਕਰਾਂਗੇ ਤੇ ਅਪਾਂ ਚੱਲਦੇ ਰਵਾਂਗੇ।
ਸਹੀ ਗੱਲ ਕਹੀ ਬਿਲਕੁਲ ਤੁਸੀਂ। ਪਰ ਫਿਰ ਵੀ ਕਈ ਵਾਰ ਨਾ ਕੋਸ਼ਿਸ਼ ਤਾਂ ਪਰਤੂ ਏਨਾ ਪਤਾ ਵੀ ਐ। ਕਿ ਮੈਨੂੰ ਬਿਮਾਰੀਆਂ ਵੀ ਲੱਗਣ ਗੀਆਂ ਐਦੇ ਨਾਲ ਤੇ ਏਹ ਚੀਜ ਹੀ ਏਹੋ ਜੀ ਹੈ। ਜੇ ਆਪਾਂ ਔਨੂੰ ਛੱਡਦੀਏ ਇੱਕ ਵਾਰੀ ਤੇ ਔਨੂੰ ਦੁਬਾਰਾ ਤੋਂ ਅਪਣਾਣਾ ਨਾ ਥੋੜ੍ਹਾ ਔਖਾ ਜ਼ਰੂਰ ਲੱਗਦੈ। ਪਰ ਚੰਗ ਏਹ ਤਾਂ ਪਤਾ ਏ ਨਾ ਕਿ ਆਪਾਂ ਅਪਣੇ ਸਰੀਰ ਨੂੰ ਬਚਾਣੈ। ਕੈੰਦੇ ਐ ਪੈਲੀ ਪ੍ਰੋਰਿਟੀ ਹੁੰਦੀ ਹੈ, ਪੈਲਾਂ ਅਪਣਾ ਸਰੀਰ। ਜੇ ਅਪਣਾ ਸਰੀਰ ਸਹੀ ਐ ਤੇ ਸਭ ਕੁੱਛ ਸਹੀ ਐ। ਸਰੀਰ ਦੇ ਨਾਲ ਸਬ ਕੁਛ ਹੈ ਪਰ ਕੈੰਦੀ ਜੇ ਅਪਾਂ ਸਰੀਰ ਨੂੰ ਚਲਾਣੈ, ਸਹੀ ਬਣਾਣੈ ਓਦੇ ਨਾਲ ਆਪਾਂ ਨੂੰ ਕਸਰਤ ਨੂੰ ਅਪਣੋਣਾ ਪੈਣੈ, ਦੇਲੀ ਦੇ ਰੂਟੀਨ ਚ‌। ਆਪਾਂ ਰੋਜ਼ਾਨਾ ਏਨੂੰ ਆਪਣੇ ਨਾਲ ਇੱਕ ਜਿਵੇਂ ਕੈੰਦੇ ਐ ਨਾ ਆਪਣਾ ਇੱਕ ਹਾ ਉਹ ਸਾਥੀ ਬਣ ਕੇ, ਇਹਨੂੰ ਜਿਵੇਂ ਸਾਥ ਦਿੰਦਾ ਸਾ ਸਾਥੀ ਬਣਾਣਾ ਪੈਂਦਾ ਤਾਂ ਹੀ ਆਪਾਂ ਚੰਗੇ ਵਧੀਆ ਰਵਾਂਗੇ ਸਰੀਰ ਲਈ ਕਸਰਤ ਕਰਾਂਗੇ ਮਨ ਵੀ ਸ਼ਾਂਤ ਹੁੰਦਾ ਖੁਸ਼ ਰਹਿੰਦਾ। ਠੀਕ ਹੈ ਦੌੜਾਂਗੇ, ਯੋਗਾ ਕਰਾਂਗੇ ਕਿਉਂਕਿ ਸੈਰ ਕਰਾਂਗੇ ਇਹ ਆਪਣੇ ਸਰੀਰ ਦੀ ਇੱਕ ਤਰ੍ਹਾਂ ਦੀ ਕਸਰਤ ਹੀ ਹੈ। ਭਾਵੇਂ ਇਹਨੂੰ ਤੁਸੀਂ ਕਿਸੇ ਫੋਰਮ ਚ ਲੈ ਲਓ ਹਾਂਜੀ।
ਦੇਖੋ ਜੀ ਕਸਰਤ ਦੇ ਲਾਭ ਵੇਖੋ ਕਿੰਨੇ ਨੇ। ਤੇ ਮਤਲਬ ਤੁਸੀਂ ਕਸਰਤ ਕਰਦੇ ਹੋ ਸਵੇਰ ਵਾਲੀ ਕਰਦੇ ਹੋ ਤਾਂ ਹੋਰ ਜਾਦਾ ਲਾਭਦਾਇਕ ਹੁੰਦੀ ਹੈ। ਕਿਉਕਿ ਦੇਖੋ ਸਰੀਰ ਦੇ ਵਿੱਚ ਇੱਕ ਤਾਂ ਆਪਾਂ ਜੇ ਖੁੱਲੀ ਜਗ੍ਹਾ ਤੇ ਕਸਰਤ ਕਰੀਏ ਇੱਕ ਤਾ ਪਰ ਤਾਜ਼ੀ ਹਵਾਇੱਕ ਫੇਫੜੇ ਚੰਗੀ ਤਰ੍ਹਾਂ ਖੁਲਦੇ ਹੈ ਇੱਕ ਸਾਹ ਚੰਗੀ ਤਰ੍ਹਾਂ ਅੰਦਰ ਬਾਰ ਜਾਂਦਾ। ਫਿਰ ਜਿਹੜੀ ਸਰੀਰ ਦੇ ਵਿੱਚ ਆਪਣੇ ਇੱਕ ਏ-ਏ-ਏਸੀਆਂ ਥੱਲੇ ਸੋਣ ਕਰਕੇ ਅਪਣੀ ਸ਼ਰੀਰ ਨਾ ਜਮਾਵਟ ਜਿ ਹੋ ਜੰਦੀ ਹੈ ਕਿ ਅਪਣਾ ਹਾਂ ਜੰਮਦੇ ਹੱਡ-ਗੋਡੇ ਜੰਮਨ ਸ਼ੁਰੂ ਹੋ ਜਾਂਦੇ ਨੇ। ਜਦੋਂ ਅਪਾਂ ਕਸਰਤ ਕਰਦੇ ਹਾਂ ਖੂਨ ਦਾ ਦੌਰਾ ਬਰਾਬਰ ਸਰੀਰ ਦੇ ਵਿੱਚ ਚੱਲਣ ਲੱਗ ਜਾਂਦਾ। ਹਾਰਟ ਅਪਣਾ ਦਿਲ ਐ ਜੇੜਾ ਔ ਪੰਪ ਐ ਔਹ ਚੰਗੀ ਤਰ੍ਹਾਂ ਕਰਨ ਲੱਗ ਜਾਂਦਾ। ਦੇਖੋ ਜੀ ਜਦੋਂ ਸਰੀਰ ਨੂੰ ਇੰਨੇ ਲਾਭ ਮਿਲਦੇ ਪਏ ਐ ਤੇ ਫੇਰ ਤੇ ਔ ਅਪਣਾ ਇੱਕ ਦੋਸਤ ਹੀ ਹੋ ਗਿਆ ਕਸਰਤ ਇੱਕ ਸਾਥੀ ਹੋ ਗਿਆ, ਜਿਵੇਂ ਤੁਸੀਂ ਬਿਲਕੁਲ ਚੰਗੀ ਏਹ ਬਹੋਤ ਚੰਗੀ ਗੱਲ ਕਹੀ ਕਿ ਆਪਣਾ ਸਾਥੀ ਹੈ, ਫੇਰ ਅਪਾਂ ਆਪਦਾ ਸਾਥੀ ਛੱਡਣਾ ਹੀ ਕਿਉ ਏਹ ਜਿੰਨੇ ਆਪਾਂ ਨੂੰ ਸਾਰੀ ਜ਼ਿੰਦਗੀ ਖੁਸ਼ਹਾਲ ਤੇ ਸੌਖਾਪਣ ਦੇਣਾ।
ਸਹੀ ਗੱਲ ਹੈ ਮੈਂ ਹੁਣ ਤੁਸੀਂ ਮਨੋਗੇ ਪਹਿਲਾਂ ਮੈਂ ਸਵੇਰੇ ਉੱਠ ਕੇ ਰੋਜ਼ ਜਾਣਾ ਮੇਰਾ ਰੂਟੀਨ ਸੀ। ਕਹਿੰਦੇ ਕਿ ਆਪਣੇ ਦੋਸਤਾਂ ਦੇ ਨਾਲ, ਉਹ ਨਾਲੇ ਨਾ ਜਿੱਥੇ ਆਪਾਂ ਨੂੰ ਕਹਿੰਦੇ ਆ ਨਾ ਥੋੜ੍ਹਾ ਟਾਈਮ ਲੱਗਦਾ। ਆਪਾਂ ਜਿੱਥੇ ਕਹਨੇ ਹਾਂ ਅੱਧੇ ਘੰਟੇ ਵੈਸੇ ਜਾਣਾ ਘੱਟੋ-ਘੱਟ ਦੋ ਘੰਟੇ ਲਾ ਕੇ ਆਣੀ ਹੁਨੀ ਹਾਂ ਮੈਂ। ਮੈਨੂੰ ਇਹ ਮੈਂ ਹੈਰਾਨ ਹੁੰਨੀ ਹਾਂ। ਜਦੋਂ ਆਪਾਂ ਨਿਕਲ ਗਏ ਆਪਣੇ ਦੋਸਤਾਂ ਨਾਲ ਗੱਲਾਂ ਕਰਦੇ ਕਰਦੇ ਨਾਲ ਕਸਰਤ ਉਹ ਤੁਹਾਨੂੰ ਪਤਾ ਅੱਜ ਕੱਲ ਪੈ ਤਾਂ ਇੰਨੀ ਤਰ੍ਹਾਂ ਦੀ ਕਸਰਤ ਹੈ ਬਹੁਤ ਰ ਬੰਦੇ ਦੇ ਸਰੀਰ ਨੂੰ ਸਹੀ ਕਰ ਦਿੰਦੀ ਹੈ ਬਿਲਕੁਲ।
ਹਾਂਜੀ-ਹਾਂਜੀ ਹਾਂਜੀ-ਹਾਂਜੀ ਹੁਣ ਤੁਸੀਂ ਯੋਗ ਦੇਖ ਲੋ। ਹਾਂਜੀ ਯੋਗ ਦੇਖ ਲੋ ਪਾਰਕ ਕਾ ਦੇ ਵਿੱਚ ਜਵਾਨਾਂ ਤੋਂ ਲੈ ਕੇ ਬੱਚਿਆਂ ਤੋਂ ਲੈ ਕੇ ਬੁੱਢੀਆਂ ਤੱਕ ਸਭ ਯੋਗ ਕਰਦੇ ਪਏ ਹੈ। ਕਿਉਕਿ ਪਤਾ ਹੈ ਲੋਕਾਂ ਨੂੰ ਕਿ ਯੋਗ ਨਾਲ ਸਾਡੀਆਂ ਬਿਮਾਰੀਆਂ ਦੂਰ ਹੋ ਜਾਣੇ ਕੋਈ ਸਾਹ ਵਾਲੇ ਕਰਦੇ ਹੈ ਕੋਈ ਹੱਥਾਂ ਪੈਰਾਂ ਵਾਸ ਕਰਦਾ ਕੋਈ ਲੱਤਾਂ ਗੋਡਿਆਂ ਵਾਸਤੇ ਕਰਦਾ ਦੇਖੋ ਜੀ ਅੱਜ- ਕੱਲ ਤਾਂ ਦੁਨੀ ਸਮੇਂ ਦੇ ਵਿੱਚ ਸਭ ਜਾਗਰੂਕ ਨੇ ਕਿ ਕਸਰਤ ਯਾਂ ਯੋਗ ਸਾਡੇ ਵਾਸਤੇ ਕਿੰਨਾ ਚੰਗਾ ਸਰੀਰ ਨੂੰ ਸਵਸਥ ਫਿੱਟ ਰੱਖਣਾ ਬਹੁਤ ਜ਼ਰੂਰੀ ਹੈ।
ਤੁਸੀਂ ਮੰਨੋਗੇ ਇਕ ਗੱਲ ਕਿ ਅੱਜ ਕੱਲ ਜਿਵੇਂ ਕਹਿ ਲੋਓ ਕਿ ਜੇ ਆਪਾਂ ਕਸਰਤ, ਸੈਰ, ਯੋਗਾ। ਇਹਨਾਂ ਚੀਜ਼ਾਂ ਨਾਲ ਰਹਿਨੇ ਹਾਂ ਇਹਨਾਂ ਨਾਲ ਜਿੰਨੇ ਹਾਂ ਤੇ ਮੈਨੂੰ ਲੱਗਦਾ ਸਰੀਰ ਦੇ ਬਿਮਾਰੀ ਦੇ ਨਾਲ-ਨਾਲ ਤੁਹਾਡੀ ਉਮਰ ਵੀ ਵੱਧਦੀ ਜਾਂਦੀ ਹੈ ਸਾਨੂੰ ਉਹਨਾਂ ਨੂੰ ਫੀਲ ਹੀ ਨਹੀ ਹੁੰਦਾ ਕਿਸੇ ਨੂੰ ਪਤਾ ਹੀ ਨਹੀਂ ਚੱਲਦਾ। ਕਿ ਇੰਨੀ ਉਮਰ ਦੀ ਹੋ ਗਈ ਹੈ ਕਿਉਂਕਿ ਉਹਦੇ ਨਾਲ ਤੁਸੀਂ ਯੰਗ ਲੱਗਣ ਲੱਗ ਪ ਹੋਰ ਜਵਾਨ ਲੱਗਣ ਲੱਗ ਪਏ ਸਾਡੀ ਪਹਿਚਾਣ ਨਹੀ ਕਰ ਪਾਂਦਾ! ਤੁਹਾਡੇ ਬਰਾਬਰ ਦੇ ਬੱਚੇ ਤੈਨੂੰ ਕੋਈ ਕਹਿੰਦਾ ਨੀ ਇਹ ਨੀਂ ਕਹਿੜਾ ਕਿ ਤੁਸੀਂ ਉਹਨਾਂ ਦੇ ਮੰਮੀ ਓ ਕਿਉਂ ਕਿਉਂਕਿ ਉਹਨਾਂ ਕਰਕੇ ਕਿਉਂ ਜੇ ਤੁਸੀਂ ਆਪਣੇ ਸਰੀਰ ਨੂੰ ਸਹੀ ਰੱਖਿਆ ਉਹਨੂੰ ਸਰੀਰ ਨੂੰ ਚਲਾਣ ਵਾਸਤੇ ਕਸਰਤ ਕਰ ਰਹੇ। ਕਿਉਂਕਿ ਕਸਰਤ ਇਹੋ ਜਿਹੀ ਚੀਜ਼ ਹੈ ਜੋ ਤਾਡੇ ਅੰਦਰੋਂ ਚੱਲ ਆਤਮ-ਵਿਸ਼ਵਾਸ ਵਧਾਦੀ ਹੈ ਜਿੰਹਦੇ ਨਾਲ ਜਿਹੜਾ ਜਦੋਂ ਵਧ ਤੇ ਤੁਹਾਡਾ ਸਰੀਰ ਤੰਦਰੁਸਤ ਹੁੰਦਾ। ਤੁਹਾਡਾ ਮਨ ਵੀ ਤੰਦਰੁਸਤ ਬਣਦਾ।
ਦੇਖੋ ਲੋਕਾਂ ਦਾ ਮੋਟਾਪਾ ਵੰਨ ਸਵੰਨੀਆਂ ਦਵਾਈਆਂ ਨਾਲ ਸਪਲੀਮੈਂਟਸ ਨਾਲ ਠੀਕ ਨੀ ਹੁੰਦਾ। ਜੇ ਉਹ ਨੇਮ ਰੂਪ ਤੇ ਰੋਜ਼ ਦੀ ਰੋਜ਼ ਆਪਦੀ ਕਸਰਤ ਤੇ ਆਪਦਾ ਯੋਗ ਕਰਨ ਤੇ ਦੇ ਦੇਖੋ ਜੀ ਮੋਟਾਪਾ ਮੋਟਾਪਾ ਇਹੋ ਜਿਹੀ ਬਿਮਾਰੀ ਹੈ, ਜਿਹੜੀ ਸੌ ਬਿਮਾਰੀਆਂ ਦਾ ਸਵਾਗਤ ਕਰਦੀ ਏ ਸਰੀਰ ਦੇ ਵਿੱਚ ਤੇ ਆਪਾਂ ਨੂੰ ਤਾਂ ਇਹ ਚਾਹੀਦਾ ਕਿ ਆਪਾਂ ਆਪਦੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਇਸ ਚੀਜ਼ ਵੱਲ ਲੈ ਕੇ ਜਾਇਏ। ਪੜ੍ਹਾਇਆਂ ਆਪਦੀ ਜਗ੍ਹਾ ਸਰੀਰ ਆਪਦੀ ਜਗ੍ਹਾ ਜੇ ਸ਼ ਸਰੀਰ ਚੰਗੇ ਹੋਣਗੇ ਤਾਂ ਬੱਚੇ ਪੜ੍ਹਾਈਆਂ ਕਰ ਪਾਣਗੇ।
ਸਹੀ ਗੱਲ ਹੈ, ਬਿਲਕੁਲ ਹੁਣ ਬੱਚਿਆਂ ਨੂੰ ਕਿਤੇ ਕਸਰਤ ਕਰਾਣੀ ਹੈ। ਤੇ ਉਹਨਾਂ ਨੂੰ ਇਹ ਚੀਜ਼ਾਂ ਖੇਡਾਂ ਚ ਲਾਓ। ਬੱਚਿਆਂ ਨੂੰ ਖੇਡਾਂ ਚ ਪ ਲਾਣੀ ਚਾਹੀਦੀ ਏ। ਕਿਉਂਕਿ ਆਪਾਂ ਹੋਰ ਤਰੀਕੇ ਨਾਲ ਤਾਂ ਉਹਨਾਂ ਨੂੰ ਕਸਰਤ ਕਰਾ ਨੀ ਸਕਦੇ। ਉਹ ਖੇਡ ਖੇਡਣਗੇ ਕਿਤੇ ਕੋਈ, ਕੋਈ ਬੈਡਮਿੰਟਨ ਖੇਡ ਰਿਹਾ ਕੋਈ ਵੱਲਿਵਾੱਲ। ਖੇਡ ਰਿਹਾ ਕੋਈ ਕੁੱਛ ਖੇਡ ਫੁੱਟਬਾਲ ਲੈ ਉਹਦੇ ਨਾਲ ਕਿੰਨੀ ਕਸਰਤ ਹੁੰਦੀ ਐ ਮੋਟਾਪਾ ਨਹੀ ਆਦਾ ਉਹਨਾਂ ਇਨਸਾਨਾਂ ਦੇ ਅੰਦ ਤੇ ਨਾਲ ਜਿਹੜੇ ਬੰਦੇ ਜਿਹੜੇ ਬੱਚਿਆਂ ਨੂੰ ਆਪਣੇ ਜਾ ਵੀ ਕੁਛ ਕੋਈ ਐਕਟੀਵਿਟੀ ਕਰ ਰਹੇ ਐ। ਤੇ ਮੈਨੂੰ ਲੱਗਦਾ ਬਹੁਤ ਫਿਟ ਰਹਿ
ਹਾਂਜੀ-ਹਾਂਜੀ। ਹੁਣ ਤੁਸੀਂ ਦੇਖਲੋ ਆਪਾਂ ਟੀਵੀ ਦਾ ਦੌਰ ਹੈ ਅੱਜ ਕੱਲ ਮੋਬਾਇਲਾਂ ਦੇ ਦੌਰ ਨੇ ਆਪਾਂ ਰੋਜ਼ ਟੀਵੀਆਂ ਫੋਨਾਂ ਚ ਜਿਹੜੀਆਂ ਰੀਲਾਂ ਦੇਖਦੇ ਹਾਂ। ਉਹਦੇ ਵਿੱਚ ਦੇਖੋ ਜੀ ਜਿਹੜੇ ਮਾਂ-ਪਿਓ ਨੇ ਆਪਦੇ ਦੋ-ਤਿੰਨ ਸਾਲ ਦੇ ਬੱਚਿਆਂ ਨੂੰ ਦੇ ਨਾਲ ਲੈ ਕੇ ਜਾਂਦੇ ਨੇ ਕੋਈ ਉਹਨਾ ਨੂੰ ਜਿੰਮ ਟ੍ਰੇਨਿੰਗ ਦਿੰਦਾ ਪਿਆ ਕੋਈ ਕੀ ਕਰਦਾ ਪਿਆ ਉਹ ਇਸੇ ਲਈ ਨਾ ਕਿ ਸ਼ੁਰੂ ਤੋਂ ਹੀ ਬੱਚੇ ਜਦੋਂ ਤੰਦਰੁਸਤ ਰਹਿਣਗੇ ਤੇ ਇਹ ਆਪੇ ਆਪਦਾ ਭਵਿੱਖ ਉਜਵਲ ਕਰਣਗੇ।
ਸਹੀ ਗੱਲ ਹੈ ਬਿਲਕੁਲ-ਸਹੀ ਗੱਲ ਕਹੀ ਬਿਲਕੁਲ ਅੱਜ-ਕੱਲ ਧਰਮ ਨਾਲ ਤੁਸੀਂ ਮਨੋਗੇ ਕਿ ਜਿਹੜਾ ਹੁਣ ਸਰੀਰ ਰਹਿ ਗਿਆ ਤਾ ਇਨਸਾਨ ਦਾ ਸ਼ਰੀਰ ਅੱਜ ਦੇ ਟੈਮ ਚ ਮੈਂ ਵੇਖਦੀ ਹਾਂ। ਕਿ ਮੈਂ ਭਾਰਤ ਚ ਸਭ ਤੋਂ ਜ਼ਿਆਦਾ ਬਜ਼ੁਰਗ ਦੇ ਉੱਥੋਂ ਸਮਝ ਆਉਂਦੀ ਹੈ। ਕਿ ਇੱਕ ਬਜ਼ੁਰਗ ਸਭ ਕੁਛ ਕਰ ਸਕਦਾ ਹੈ, ਤੇ ਅਸੀਂ ਕਿਉਂ ਨਹੀਂ ਕਰ ਸਕਦੇ ਅਸੀਂ ਬਲਕਿ ਉਹ ਸਾਡੇ ਨਾਲੋਂ ਵਧੀਆ ਖਾਧਾ ਪੀਤਾ ਉਹਨਾਂ ਨੇ, ਅਸੀਂ ਕਿਉਂ ਨੀ ਕਰ ਸਕਦੇ ਕਸਰਤ ਅਸੀਂ ਆਪਣੇ ਸਰੀਰ ਨੂੰ ਆਪਾਂ ਅਸੀਂ ਵੀ ਸਾਨੂੰ ਵੀ ਬਣਾਣਾ ਚਾਹੀਦਾ। ਕਈ ਵਾਰ ਹੁਣ ਜੋ ਮੈਂ ਟਿੱਕੇ ਬੈਠੀ ਆ ਘਰੇ ਬੈਠੀ ਰਹੀ ਉਂਦੇ ਕਰਕੇ ਮੈਂ ਆਪਣੇ ਸ਼ਰੀਰ ਨਾਲ ਪਰੇਸ਼ਾਨ ਹੋ ਗਈ ਹਾ, ਬਹੁਤ ਜ਼ਿਆਦਾ। ਕਿ ਮੈਨੂੰ ਹੁਣ ਦਿਲ ਕਰਦਾ ਮੈਂ ਘਰੋਂ ਨਿਕਲਾਂ ਮੇਰਾ ਕੋਈ ਮੈਂ ਸਾਥ ਲੱਭ ਲ ਕਈ ਵਾਰ ਮੈਂ ਹੁੰਦਾ ਮੈਨੂੰ ਸਾਥ ਲੱਭਦੀ ਹਾਂ ਕੋਈ ਸਾਥ ਚੱਲੇ ਮੇਰੇ ਨਾਲ ਮੈਂ ਸੈਰ ਵੀ ਕਰਾਂ, ਕਸਰਤ ਵੀ ਕਰਾਂ, ਮੈਂ ਯੋਗਾ ਵੀ ਕਰਾਂ। ਮੈਨੂੰ ਜੋ ਚੀਜ਼ ਮਿਲਦੀ ਏ ਕਸਰਤ ਵਾਸਤੇ ਮੈਂ ਕਰਾਂ ਹੀ ਕਰਾਂ। ਹਰ ਤਰੀਕੇ ਚ ਹਰ ਇੱਕ ਤਰੀਕੇ ਚ ਕਰਾਂ, ਮੈਂ ਕਿਉਂਕਿ ਇਹ ਆਪਣੇ ਸਰੀਰ ਨੂੰ ਇੰਨਾ ਵਧੀਆ ਬਣਾ ਦਿੰਦੀ ਹੈ ਕਿ ਆਪਾਂ ਹਰ ਬਿਮਾਰੀ ਨਾਲ ਲੜ ਸਕਦੇ ਆ ਆਰਾਮ ਨਾਲ
ਹਾਂਜੀ ਹਾਂਜੀ ਦੇਖੋ ਜੀ ਅੱਜ ਤਾਂ ਆਧੁਨਿਕ ਸਮਾਂ ਮੋਡਰਲਾਈਜੇਸ਼ਨ ਹੈ ਨਾ ਤੇ ਅੱਜ ਲੋਕਾਂ ਵਾਸਤੇ ਜਿੰਮ ਨੇ ਕੋਈ ਆ ਰੋਬਿਕ ਸੈਂਟਰ ਨੇ ਕੋਈ ਕੁਛ ਕੁਛ ਵੀ ਹੈ। ਦੇਖੋ ਪਹਿਲਾਂ ਵਾਲੇ ਸਮੇਂ ਚ ਅਖਾੜੇ ਲੱਗਦੇ ਹੁੰਦੇ ਸੀ ਅਖਾੜਿਆਂ ਚ ਮੁੰਡੇ ਕੁਛਤੀ ਆਂ ਕਰਦੇ ਸੀ ਕੁੜੀਆਂ ਦੌੜਾਂ ਲਾਉਦੀਆਂ ਸੀਗੀਆਂ ਤੇ ਦੇਖੋ ਜੀ ਪਿਛਲੇ ਜਮਾਨੇ ਚ ਵੀ ਸਰੀਰ ਨੂੰ ਫਿੱਟ ਰੱਖਣ ਵਾਸਤੇ ਕੁਛ ਨਾ ਕੁਛ ਕੀਤਾ ਦਿੱਤਾ ਜਾਂਦਾ ਸੀ ਜਿਹੜਾ ਪੁਰਾਣਾ ਸਮਾਂ ਸੀ ਆਪਣੇ ਬਜ਼ੁਰਗਾਂ ਦਾ ਉਹਨਾਂ ਨੂੰ ਖਾਣ ਪੀਣ ਦਾ ਵੀ ਧਿਆਨ ਰੱਖਣਾ ਤੇ ਆਪਦੇ ਸਰੀਰ ਦਾ ਤੇ ਅੱਜ ਉਹਨਾਂ ਦਾ ਸਰੀਰ ਤੇ ਆਪਣਾ ਸਰੀਰ ਤੁਸੀਂ ਦੇਖੋ ਜੀ ਬਹੁਤ ਫ਼ਰਕ ਹੈ ਆਪਾਂ, ਖਾਣਾ ਵੀ ਬਾਹਰ ਦਾ ਖਾਣ ਲੱਗ ਗਏ ਤੇ ਸਰੀਰ ਦਾ ਧਿਆਨ ਵੀ ਨਹੀਂ ਰੱਖਦੇ ਤੇ ਦੇਖੋ ਉਹ ਆਪਣੇ ਤੋਂ ਚੰਗੇ ਆ ਉਹਨਾਂ ਕੋਲੋਂ ਕੰਮ ਹਜੇ ਵੀ ਹੁੰਦੇ ਆ ਤਾਂ ਆਪਣੇ ਕੋਲ ਕੰਮ ਨਹੀਂ ਹੋ ਸਕਦੇ
ਨਹੀਂ ਹੁੰਦਾ ਕਿਉਂਕਿ ਆਪਣਾ ਸਰੀਰ ਹੁਣ ਦਿਨ ਬ ਦਿਨ ਢਲਦਾ ਜਾ ਰਿਹਾ ਕਿਉਂ ਕਿਉਂਕਿ ਆਪਾਂ ਇੱਕ ਤਾਂ ਆਪਣਾ ਭੋਜਨ ਵੀ ਵਧੀਆ ਨੇ ਜਿਹੜਾ ਆਪਾਂ ਖਾ ਰਹੇ ਆ ਸਭ ਮਲਾ ਮਿਲਾਵਟੀ ਹੈ ਉਹਦੇ ਨਾਲ ਜੇ ਆਪਾਂ ਆਪਦੇ ਸਰੀਰ ਨੂੰ ਵੀ ਵਿੱਚ ਨਾਲ ਬਿਠਾ ਲਿਆ ਉਦਾਂ ਦਾ ਆਪਾਂ ਸ਼ਰੀਰ ਬਣਾ ਲਿਆ ਘਰੇ ਬੈਠੇ ਆਲਸ ਕਰਦੇ ਰਹਾਂਗੇ ਹਰ ਕੰਮ ਦੇ ਵਿੱਚ ਤੇ ਫਿਰ ਤੁਸੀਂ ਤੁਸੀਂ ਕਿਵੇਂ ਅੱਗੇ ਵਧੋਗੇ ਆਦੇ ਸਰੀਰ ਨੂੰ ਕਿਵੇਂ ਸਮਝਾ ਸਕਦੇ ਕਿਵੇਂ ਸਹੀ ਕਰ ਸਕੋਗੇ ਕਿਵੇਂ ਸਿਹਤਮੰਦ ਰਹਿ ਸਕਦੇ ਹੋ। ਕਿਵੇਂ ਤੰਦਰੁਸਤ ਰਹੋਗੇ ਇਸਦੀ ਇਹੀ ਕਾਰਨ ਹੈ। ਜੇ ਤੁਸੀਂ ਉਸ ਚੀਜ਼ ਨੂੰ ਅੱਛੀ ਚੀਜ਼ਾਂ ਨੂੰ ਅਪਣਾਓਗੇ ਆਪਣੇ ਜੀਵਨ ਦੇ ਵਿੱਚ
ਹਾਂਜੀ ਹਾਂਜੀ ਦੇਖੋ ਜੀ ਅੱਜ-ਕੱਲ੍ਹ ਤਾਂ ਆਪਾਂ ਕਹੀਏ ਕਿ ਸਾਨੂੰ ਕੋਈ ਦੱਸੇ ਕਰੇ ਅੱਜ-ਕੱਲ੍ਹ ਤਾਂ ਉਹ ਵੀ ਗੱਲ ਨੀ ਰਹਿ ਗਈ ਫੋਨਾਂ ਟੀਵੀਆਂ ਤੇ ਆਮੋ ਆਮ ਚੀਜ਼ਾਂ ਚੱਲਦੀਆਂ ਪਈਆਂ ਕਿ ਤੁਹਾਨੂੰ ਸਾਹ ਦੀ ਬਿਮਾਰੀ ਹੈ, ਤੇ ਸਾਹ ਵਾਲੇ ਯੋਗ ਕਰੋ ਤੁਹਾਨੂੰ ਕਮਰ ਦਿੱਕਤ ਹੈ ਕਮਰ ਵਾਲੇ ਜੋ ਕਰੋ ਸਾਰੇ ਸਿਖਾਉਣ ਵਾਲੇ ਟੀਵੀਆਂ ਤੇ ਮਿਲ ਜਾਂਦੇ ਆ ਫੋਨਾਂ ਚ ਮਿਲ ਜਾਂਦੇ ਆ ਕਿ ਬੰਦੇ ਨੂੰ ਕੋਈ ਵੀ ਆਪਾਂ ਹੈ ਕਿ ਭਾਨਾ ਬਣਾਉਣ ਦਾ ਕੋਈ ਤਰੀਕਾ ਛੱਡ ਹੈ ਹੀ ਨਹੀਂ ਗਾ ਜੇ ਬੰਦਾ ਆਪ ਠੀਕ ਹੋਣਾ ਚਾਹਵੇ, ਆਪਦੇ ਸਰੀਰ ਨੂੰ ਫਿੱਟ ਤੰਦਰੁਸਤ ਕਰਨਾ ਚਾਹਵੇ ਕਸਰਤ ਕਰਨੀ ਜਾਵੇ, ਉਹਦੇ ਕੋਲ ਬਹੁਤ ਸਾਰੇ ਓਪਸ਼ਨ ਪਏ ਆ ਆਪਦੀਆਂ ਚੀਜ਼ਾਂ ਨੂੰ ਸਿੱਖਣ ਵਾਸਤੇ,
ਬਿਲਕੁਲ ਕਿਸੇ ਤੋਂ ਕਿਸੇ ਦੀ ਸਲਾਹ ਲੈਣ ਦੀ ਬਜਾਏ ਆਪਣਾ ਦਿਮਾਗ ਲਗਾਵੇ ਸਭ ਤੋਂ ਵੱਡੀ ਚੀਜ਼ ਹੈ। ਚਲੋ ਜੀ ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ ਜੀ ਸਤਿ ਸ਼੍ਰੀ ਅਕਾਲ ਜੀ